ਸਤਿ ਸ਼੍ਰੀ ਅਕਾਲ। ਹੈਲੋ ਹੋਰ ਕੀ ਹਾਲ- ਚਾਲ ਤੁਹਾਡੇ?
ਹਾਂਜੀ- ਹਾਂਜੀ। ਵਧੀਆ ਤੁਸੀਂ ਸੁਣਾਓ?
ਅਸੀਂ ਵੀ ਵਧੀਆ। ਹੋਰ ਮੈਂ ਕਿਹਾ ਚਲੋ ਆੱਜ ਤੂਆਡੇ ਕੋਲ ਗਾੱਲ ਕਾਰਦੇ ਆਂ, ਅਜ-ਕਲ ਦੇਖੋ ਤੂਸੀ ਦੇਖੇਆ ਹੋਏਗਾ ਕਿ ਖਾਣਾ ਵੀ ਕਿੰਨੇ ਤਵੇ ਕਰਾ ਆ ਗੇਆ ਹੈ। ਲੋਕਾਂ ਕਿਡਨੀ ਕਿਵੇਂ ਜਾ ਪਸੰਦ ਕਰਦੇ ਨੇ, ਜਿਵੇਂ ਚਾਈਨੀਜ਼ ਹੋ ਗੇਆ ਸਾਊਥ ਇੰਡੀਅਨ ਹੋ ਗੇਆ ਔਰ ਵੀ ਕਿੰਨੇ ਤਰਾਂ, ਇਟੈਲੀਅਨ ਹੋ ਗੇਆ ਕਿੰਨੇ ਤਰਾਂ ਦੇ ਖਾਣੇ ਆ ਗਏ ਹੈਨਾ।
ਹਾਂ, ਅਜ-ਕਲ ਤੇ ਲੋਕੀ ਨਾ ਖਾਣ-ਪੀਣ ਚ ਬੜੇ ਈ ਜਾਦਾ ਸ਼ੌਕੀਨੀ ਹੋ ਗਏਨ, ਠੀਕ ਏ ਨਾ। ਕਿਉਂਕਿ ਅਜ-ਕਲ ਅ ਹਰ ਇਕ ਜਗੇ ਨਾ, ਸਟ੍ਰਰੀਟ ਫੂਡ ਹੋਵੇ ਚਾਹੇ ਦੂਜਾ ਹੋਵੇ, ਹਰ ਇੱਕ ਜਗਾ ਹਰ ਇਕ ਫੁਡ ਮਿਲ ਰੇਐ ਇਨਸਾਨਾਂ ਨੂੰ। ਤੇ ਇਨਸਾਨ ਸ਼ੌਂਕੀ ਹੋ ਗਏਨ ਜਾਦਾ ਖਾਨ-ਪੀਨ ਦੇ। ਪਰ ਵਦੀਆ ਗਾੱਲ ਵੀ ਹੈਗੀ ਐ ਕਿ ਚਲੋ ਖਾਣਾ ਪੀਣਾ ਚਾਈਦੈ ਬਟ ਮੇਨ ਜੇਕਰ ਕੇ ਅੱਛਾ ਹੈਲਦੀ ਖਾਣਾ, ਖਾਣਾ ਚਾਈਦੈ।
ਬਿਲਕੁਲ ਐ ਤਾ ਗਲ ਬੇਸ ਬਿਲਕੁਲ ਤੂਸੀ ਠੀਕ ਕਈ ਕਿ ਬੰਦੇ ਨੂੰ ਦੇਖੋ ਖਾਣਾ ਤਾ ਦੇਖ ਕੂਜ ਜਰੂਰੀ ਐ ਸਾਡੇ ਲਈ ਬਟ ਓਦੇ ਨਾਲ-ਨਾਲ ਆਪਦੀ ਸੇਹਤ ਦਾ ਧਆਨ ਰੱਖਨਾ ਵੀ ਤੂਆਨੂੰ ਪਤੈ ਕਿੰਨਾ ਜਰੂਰੀ ਹੋ ਗੇਐ। ਤਾਂ ਸਾ ਮੈਨੂੰ ਤਾਂ ਏ, ਮੈਨੂੰ ਤਾਂ ਲਗਦੈ ਕਿ ਮਤਲਬ ਆਪਾਂ ਨੂੰ ਖਾਨ ਦੇ ਨਾਲ ਨਾਲ ਆਪਦੀ ਸੇਹਤ ਦਾ ਵੀ ਧਆਨ ਰੱਖਨਾ ਚਾਈਦੈ ਤਾਕੀ ਜੇੜਾ ਵੀ ਆਪਾਂ ਚੀਜ ਖਾਈਏ ਓ ਹੈਲਦੀ ਹੋਨੀ ਚਾਈਦੀ ਏ।
ਹੈਲਦੀ ਹੋਨੀ ਚਾਈਦੀ ਐ, ਠੀਕ ਏ ਨਾ ਕਿਉਂਕਿ ਜੇ ਅਪਾਂ ਹੈਲਦੀ ਨੀ ਖਾਵਾਂਗੇ ਤੇ ਸਾਨੂੰ ਪ੍ਰੋਬਲਮ ਆ ਜਾਨਗੀਆਂ, ਅਸੀ ਬਮਾਰ ਪੈ ਜਾਵਾਂਗੇ, ਫੇਰ ਸਾਨੂੰ ਡਾਕਟਰਾਂ ਕੋਲ ਚੱਕਰ ਲਾਣੇ ਪੈਨਗੇ। ਤੇ ਫੇਰ ਪ੍ਰੋਬਲਮ ਤਾਂ ਆਈ ਗੀ। ਫਿਰ ਜੇ ਅਪਾਂ ਅਨਹੈਲਦੀ ਖਾਣਾ ਖਾਵਾਂਗੇ ਅੱਛਾ ਇਨਸਾਨ ਨੂੰ ਸੋਚ ਸਮਝ ਕੇ ਹਾਂ ਚਾਈਦੈ ਕਿ ਇਨਸਾਨ ਨੂੰ ਕੈੜੀ ਚੀਜ਼ ਜਾਦੈ ਖਾਣ ਪੀਣ ਚ ਇਨਸਾਨ ਲਈ ਵਦੀਐ, ਦੇਖੋ ਹਰ ਖਾਨਾ ਹਰ ਇਨਸਾਨ ਲਈ ਨਹੀ ਐ, ਮੇਰੇ ਐਕੋਡਿੰਗ। ਠੀਕ ਹੈ ਨਾ, ਹੁਨ ਲੋਕੀ ਅਪਨੇ ਐਕਾਰਡਿੰਗ ਕੀ-ਕੀ ਸਮਝਦੇਨ ਓ ਲੋਕਾਂ ਨੂੰ ਪਤਾ ਹੋਣੈ ਚਾਈਦੈ ਕਿ ਤੂਆਨੂੰ ਕੈੜੀ ਚੀਜ ਜਾਦਾ ਵਧੀਐ ਲੱਗਦੀ ਏ ਖਾਣ-ਪੀਨ ਚ ਜਾਂ ਕੈੜੀ ਚੀਜ ਤੂਆਡੀ ਸੇਹਤ ਲਈ ਅੱਛੀ ਹੈ। ਉਸ ਅਕੋਡਿੰਗ ਈ ਇਨਸਾਨਾਂ ਨੂੰ ਖਾਣਾ-ਪੀਣਾ ਚਾਈਦੈ।
ਬਿਲਕੁਲ ਐ ਤਾਂ ਬਿਲਕੁਲ ਠੀਕ ਕੇਆ, ਜੇ ਮਤਲਬ ਦੇਖੋ ਹੁਣ ਜਿਵੇਂ ਬੱਚਾ ਹੁੰਦੈ, ਬੱਚੇ ਨੂੰ ਆਪਾਂ ਜਾਦਾ ਮਿਰਚਾਂ ਵਾਲਾ ਖਾਣਾ ਦੇਦੇ ਐਂ ਤੇ ਓ ਨੀ ਖਾ ਸਕਦਾ। ਹੁਨ ਛੋਟੇ ਬੱਚੇ ਹੁੰਦੇ ਨੇ, ਓਨਾਂ ਤੂ ਆਪਾਂ-ਆਪਾਂ ਨੂੰ ਦੇਖਿਓ ਵੀ ਘਾੱਟ ਮਿਰਚਾਂ ਵਾਲਾ, ਜਿਵੇਂ ਕੋਈ ਬਜੁਰੁਗ ਹੁੰਦੈ। ਓਨੂੰ ਵੀ ਆਪਾਂ ਦੇਖੋ ਏਨਾ ਤਲਾ-ਭੁਨਾ ਯਾ ਐਵੇਂ ਜਾ ਸਪਾਈਸੀ ਖਾਣਾ ਤੂਸੀ ਦ, ਦੇ ਨੀ ਸਕਦੇ, ਓਨਾਂ ਨੂੰ ਓਦੀ ਉਮਰ ਦੇ ਹਿਸਾਬ ਨਾਲ ਵੀ ਬੰਦੇ ਨੂੰ, ਆਪਦੀ ਉਮਰ ਹਿਸਾ ਹਿਸਾਬ ਨਾਲ ਹਰ ਚੀਜ, ਚਲੋ ਕਦੇ-ਕਦੇ ਤਾਂ ਬੰਦਾ ਥੋੜਾ ਬੋਤ ਖਾ ਲੈਂਦੈ ਹੂਨ ਬਜੁਰੁਗ ਬਣਦਾ ਐ, ਕਦੇ ਦਿਲ ਵੀ ਕਰਦੈ, ਤਾਂ ਆਪਾਂ ਥੋੜਾ ਬੋਤ ਖਾ ਸਕਦੇ ਆਂ, ਪਰ ਆਪਦੀ ਏਜ ਦੇ ਐਕੋਰਡਿੰਗ ਔਰ ਜਿਵੇਂ ਤੂਹਾਨੂੰ ਸੇਹਤ ਵਿੱਚ ਤੂਆਡੇ ਲਈ ਵਦੀ ਦੀਆ ਹੋਏ ਓ ਚੀਜ
ਹਾਂ ਓਏ ਨਾ ਵਦੀਐ। ਖਾਣੀ ਚਾਈਦੀ, ਓਲ ਸਬ ਤੋਂ ਵੱਡੀ ਗੱਲ ਏ ਕਿ ਸਾਫ਼ ਸਫ਼ਾਈ ਆਲੀ ਹੋਣੀ ਚਾਈਦੀ ਐ। ਗੰਦਗੀ ਆਲੀ ਚੀਜ ਨੀ ਹੋਣੀ ਚਾਈਦੀ ਐ, ਦੇਖੋ ਜਿੱਥੇ ਵੀ ਅਸੀ ਖਾਨਾ ਬਨਾਂਦੇ ਆਂ ਜਾਂ ਜਿ ਥੇ ਬਨਦੈ ਉਥੇ ਪੈਲੇ ਏ ਦੇਖੋ ਕਿ ਉਥੇ ਸਾਫ਼ ਸਫ਼ਾਈ ਹੈਗੀ ਐ ਨਹੀ ਦੇਖੋ ਗ ਗੰਦ ਮਹੌਲ ਵਿੱਚ ਕੋਈ ਖਾਣਾ ਬਣਦੈ ਤੇ ਓਦੇ ਲਈ ਵੀ ਸਾਡੀ ਸੇਹਤ ਤੇ ਅਫੈਕਟ ਪੈਂਦੈ ਕਿ ਉ ਈ ਖਾਨਾ ਫੇਰ ਗੰਦਾ ਹੋ ਜਾਂਦੈ। ਤੇ ਬੜਾ ਕੁੱਛ ਹੋਂਦੈ ਏਦਾਂ ਤੇ ਸਾਫ਼ ਸੁਥਰੀ ਜਗਾ ਜਿੱਥੇ ਖਾਣਾ ਬਣੇਗਾ ਓ ਅੱਛਾ ਬਣੇਗਾ ਸਾਡੀ ਸੇਤ ਸੇਤ ਲਈ ਹੈਲਦੀ ਰਹੇਗਾ, ਵਦੀਆ ਰਏਗਾ, ਏ ਚੱਕਰ ਏ। ਹਾਈਜੀਨ ਦਾ ਧੇਆਨ ਰੱਖਣਾ ਪੈਂਦਾ ਇਨਸਾਨਾਂ
ਬਿਲਕੁਲ-ਬਿਲਕੁਲ, ਹੁਣ ਦੇਖੋ ਆਪਾਂ ਘਰੇ ਖਾਣਾ ਬਣਾਂਦੇ ਆਂ ਆਪਾਂ ਦੇਖੋ ਕਿੰਨੀ ਸਾਫ਼ ਤਰੀਕੇ ਨਾਲ ਰਸੋਈ ਦੀ ਵੀ ਸਾਫ-ਸਫਾਈ, ਕਰਦੇ ਨੇ ਆ ਕਿਚਨ ਦੀ ਵੀ ਔਰ ਵੈਸੇ ਬੀ ਆਪਾਂ ਦੇਖੋ ਕੋਈ ਬੀ, ਸਬਜ਼ੀ ਵਗੈਰਾ ਯੂਜ ਕਰਦੇ ਨੇ ਓ ਪੈਲਾਂ ਆਪਾਂ ਧੋਂਦੇ ਨੇ ਬਾਚ, ਪੈਹਲ ਕੱਟਨ ਤੋਂ ਪੈਂਲਾਂ ਵੀ ਧੋਂਦੇ ਨੇ ਬਾਦ ਵਿੱਚ ਵੀ ਧੋਂਦੇ ਨੇ ਹੱਥ ਵੀ ਦੇਖੋ ਤੁਸੀਂ ਏ ਸਾਬ ਨਾਲ ਧੋ ਕੇ ਫੇਰ ਆਪਾਂ ਖਾਣਾ ਬਣਾਂਦੇ ਨੇ। ਓਰ ਬਾਹਰ ਸਾਨੂੰ ਕੀ ਪਤਾ ਓ ਪਸੀਨ ਅ, ਏਨੀ ਗਰਮੀ ਵਿੱਚ ਪਸੀਨੇ ਦੇ ਨਾਲ ਕਿਵੇਂ-ਕਿਵੇਂ, ਤੁਆਨੂੰ ਪਤਾ ਈ ਐ ਕਿ ਜੇੜੀ ਰੇੜੀਆਂ ਲੱਗੀਆਂ ਹੁੰਦੀਆਂ ਨੇ, ਓਦੇ ਚ ਕਿਵੇਂ ਬਨਾਂਦੇ ਨੇ ਸਾਫ਼ ਸ
ਆਪਾਂ ਜੇ ਘਾਰ ਚ ਕੋਈ ਸਬਜ਼ੀ ਬਣਾਦੇ ਆ, ਕੋਈ ਵੀ ਚੀਜ਼ ਐ ਆਪਾਂ ਬਣਾਦੇ ਆਂ ਤੇ ਆ ਆਪਾਂ ਜਾਦ ਸਬਜੀ ਦੀ ਗੱਲ ਕਰੋ ਤੇ ਆਪਾਂ, ਪੈਲੇ ਦੇਖਦੇ ਆਂ ਕਿ ਤਾਜ਼ੀ ਸਬਜੀ ਹੈਗੀ ਏ ਨਈ। ਤੇ ਕੁਛ ਦਿਨਾਂ ਦੀ ਪਰਾਣੀ ਸਬਜ਼ੀ ਪਈ ਹੋਈ ਹੈ ਐ, ਤੇ ਆਪਾਂ ਯੂਜ਼ ਨੀ ਘਰ ਕਰਦੇ ਓਨੂੰ ਸੁ ਟ ਦਿੰਦੇ ਹੁਨੇ ਡਸਟਬੀਨ ਵਿੱਚ ਠੀਕ ਐ ਨਾ ਜੇ ਅੱਛੀ ਤਾਜੀ ਸਬਜੀ ਹੈਗੀ ਏ ਓਨੂੰ ਕੱਟਾਂਗੇ ਦੇਖਾਂਗੇ ਕਿ ਕੀੜੇ ਵਾਲੀ ਸਬਜੀ ਤੇ ਨੀ ਐ ਸਾਫ਼, ਸੁਥ ਰੀ ਹੈਗੀ ਐ ਨਾ, ਖਾਨ ਦੇ ਲਾਇਕ ਹੈਗੀ ਏ ਨਾ ਸਬਜੀ ਤੇ ਤਾਈ ਹਾਂ ਓਦਾ ਮ ਅ ਰੋਟੀ ਬਣਾਂਦੇ ਆ, ਸਬਜ਼ੀ ਬਣਾਂਦੇ ਆ ਫੇਰ ਆਪਾਂ ਖਾਂਨੇ ਆ ਤੇ ਓਨੂੰ ਬਾਰ ਦਾ ਵੀ ਕੀ ਪਤਾ ਓ ਕੇਜੀ ਸਬਜੀ। ਹੂੰ, ਕੋਈ ਕੀੜੇਆਂ ਮਕੌੜਿਆਂ ਆਲੀ ਓ ਸਭ ਕੁਛ ਕੁਤਰ ਕੇ- ਪਾ ਦਿੰਦੇ ਫ ਇਨਸਾਨ ਨੂੰ ਕੀ ਪਤਾ ਇਨਸਾਨ ਨੂੰ ਤਾਂ ਤੜਕਾ ਈ ਦੇਖੇਗਾ ਕਿ ਹਾਂ ਵਦੀਆ ਲੱਗੈਆ ਤੇ ਇਨਸਾਨੂੰ ਕੀ ਪਤਾ ਚੱਲ ਸਕਦਾ ਓ ਪਰ ਘਾਰ, ਸਾਫ ਸਫਾਈ ਵਾਲੀ ਰੋਟੀ ਹੁੰਦੀ ਆ ਔਰ ਵਦੀਆ ਰੋਟੀ ਹੁੰਦੀ ਆ ਔਰ ਇਨਸਾਨ ਕੋਈ ਵੀ ਚੀਜ ਘਰ ਬਣਾਂਦਾ ਨਾ, ਤੋ ਆਪਣੀ ਸੇਤ ਨੂੰ ਦੇਖ ਕੇ ਬਣਾਂਦਾ ਕਿ ਮੇਰੀ ਸੇਤ ਲਈ ਕੀ ਅੱ ਛਾ ਔਰ ਮੈਨੂੰ ਏਦੇ ਵਿੱਚ ਕਿੰਨਾ ਟੇਸਟ ਚਾਈਦਾ, ਔਰ ਕਿੰਨੇ ਮਸਾਲੇ ਪਾਣੇ। ਉਸ ਅਕੋਡਿੰਗ ਉਸ ਸ੍ਹਾਬ ਨਾਲ ਹੀ ਇਨਸਾਨ ਬਨਾਂਦਾ ਔਰ ਖਾਂਦੈ। ਤੇ ਬਾਰ ਫਿਰ-ਫਿਰ ਸਾਨੂੰ, ਓ ਆਪਣੀ ਅ ਜਾ਼ਦਾ ਤੋਂ ਜਾ਼ਦਾ ਅ ਸਰਵਿਸ ਦੇਣ ਦੀ ਕੋਸ਼ਿਸ਼ ਕਰਦੇ ਨ ਜਾ਼ਦਾ ਲੋਕਾਂ ਨੂੰ, ਓਰ ਟੇਸਟੀ ਕਰਨ ਦੇ ਚੱ ਕਰ ਵਿੱਚ ਹੋਨ ਏ ਬੜੇ ਮਸਾਲੇ ਪਾਂਦੇ ਨ, ਬੜੀਆਂ ਚੀਜਾ ਪਾਂਦੇ ਤੇ ਓਦੇ ਕਰਕੇ ਥੋੜੀ ਸੇਤ ਤੇ ਅਫੈਕਟ ਪੈਂਦੈ ਜਾਦਾ ਮਸਾਲੇਆਂ ਨਾਲ ਜਾਦਾ ਤਲੀ਼-ਮਲੀ ਚੀਜਾ ਨਾਲ।
ਬਿਲਕੁਲ-ਬਿਲਕੁਲ, ਤੁਸੀਂ ਠੀਕ ਕੇਆ ਐ ਤਾਂ ਕੀ ਮਤਲਬ ਜਿਵੇਂ ਆਪਾਂ ਬਾਹਰੇ ਖਾਂਦੇ ਆ, ਤਾਂ ਓਦੇ ਵਿੱਚ ਮਸਾਲੇ ਵੀ ਕਿੰਨੇ ਜਾਦਾ ਪਾਏ ਹੁੰਦੇ ਆ ਓਰ ਘਰ ਵਿੱਚ ਤੁਸੀਂ ਵੇਖੋ ਅਸੀ, ਫ੍ਰੈਸ਼ ਮਸਾਲੇ ਜਾਂ ਡਾਲਦੇ ਨੇ ਔਰ ਆਪਾਂ ਇੰਨੇ ਮਸਾਲੇ ਵੀ ਨੀ ਪਾਈ ਦੇ, ਦੇਖੋ ਨੋਰਮਲ ਜੇ ਜਿਵੇਂ ਸਾਨੂੰ ਆਪਨੀ ਸਾਨੂੰ ਲੋੜ ਹੁੰਦੀ ਐ, ਓਦੇ ਮੁਤਾਬਿਕ ਈ ਪਾਂਨੇ ਆਂ। ਹੁਣ ਬਾਜਾਰ ਵਿੱਚ ਆਪਾਂ ਕੋਈ ਸਬ, ਜਿਵੇਂ ਕ ਲੈਂਨੇ ਆ ਜਿਵੇਂ ਫਾਸਟ ਫੂਡ ਖਾਂਦੇ ਆਂ ਚੌਮਿਨ ਵਗੈਰਾ ਓਦੇ ਵਿੱਚ ਤੁਸੀਂ ਵੇਖੇਆ ਹੋਯਾ ਕਿੰਨਾ ਅਜੀਨੋਮੈਟ ਟਾ ਐ ਸਬ ਚੀਜਾਂ ਪਾਈਆਂ ਹੁੰਦੀਆਂ ਨੇ, ਓਦੇ ਤੇ ਤੂ ਸਾਡੀ ਸੇਹਤ ਲਈ ਬਿਲਕੁਲ ਵੀ ਬ, ਤੁਹਾਨੂੰ ਪਤੈ ਵਦੀਆ ਨਈ ਹੁੰਦੀਆਂ। ਤਾਂ ਸ, ਆਪਾਂ ਤਾਂ ਕੈਂਦੇ ਆ ਜਿੱਥੇ ਵੀ ਆਪਾਂ ਖਾਣਾ ਖਾਣੈ ਐ ਓ ਦੇਖੋ ਖਾਣੇ ਨਾਲ ਸਾਨੂੰ ਕੀ ਅਨਰਜੀ ਵੀ ਮਿਲਦੀ ਐ, ਆਪਾਂ ਕਾੰਮ ਕਰਦੇ ਆਂ ਤਾਂ ਆਪਾਂ ਤੋ ਸਾਨੂੰ ਤੋ ਲੱਗ ਮੈਨੂੰ ਤਾ ਲੱਗਦੈ ਕਿ ਮਤਲਬ ਆਪਾਂ ਅਗਰ ਵਦੀਆ, ਹੈਲਦੀ ਖਾਨਾ ਖਾਂਦੇ ਆਂ ਓ ਸਾਡੀ ਸੇਹਤ ਲਈ, ਸਾਡੇ ਦਿਮਾਗ ਲਈ ਕਿੰਨੀ ਵਦੀਆ ਹੁੰਦੈ।
ਹੂੰ ਓਈ ਓ ਚੱਕਰ ਐ ਨਾ, ਵਦੀਆ ਇਨਸਾਨ ਨੂੰ ਨਾ ਹਰ ਡੇਲੀ ਰੂਟੀਨ ਚ ਨਾ ਆਪਣਾ ਖਾਨਾ ਥੋੜਾ, ਚੇਂਜ ਕਰਕੇ ਖਾਣਾ ਚਈਦੈ ਸੇਮ ਏ ਸਬ ਜਾਦਾ ਸਬਜ਼ੀਆਂ ਤਰਾਂ-ਤਰਾਂ ਦੀ ਸਬ ਜੀਆਂ ਸਾਨੂੰ ਖਾਨੀਆਂ ਚਾਈਦੀਆਂ ਨ, ਦੇਖੋ ਜੇ ਤਰਾ-ਤਰਾਂ ਦੀ ਸਬਜੀ ਖਾਓਗੇ ਦਾਲਾਂ ਖਾਓਗੇ ਨਾ ਤੇ ਓਦੇ ਲਈ ਤੁਆਨੂੰ, ਖਾਨ-ਪੀਨ ਵਿੱਚ ਵੀ ਜਾਦਾ ਕੋਈ ਦਿੱਕਤ ਨਈ ਆਏਗੀ। ਤੇ ਵਦੀਆ ਵੀ ਲੱਗੇਗਾ ਹਰ ਡੇਲੀ ਮੈਨੂੰ ਉਨੇ ਈਨੇ ਟੇਸਟ ਮਿਲਦਾ ਰਿਆ ਨੇ ਨਾ। ਆਈਟਮ ਮਿਲ ਰਹੀ ਹੈ ਖਾਣ ਵਿੱਚ ਤੇ ਓਦਾਂ ਸਾਨੂੰ ਖਾਣਾ ਚਾਈਦਾ ਕਿ ਅਕਸਰ ਲੋਕੀ ਦੇਖਿਆ ਜਾਏ ਤਾਂ ਘੱਟ ਚੀਜ਼ਾਂ ਲੋਕ ਦੀਆਂ ਫੇਵਰੇਟ ਹੁੰਦੀਆਂ ਸ ਬਜਿਆ ਚ ਵੀ, ਵੈਜ ਵੀ, ਨੋਨ ਵੈਜ ਵਿੱਚ। ਤੋ ਓ ਆਈਟਮ ਜੈਦਾ ਰਿਪੀਟ ਕਰਦੇ ਨੇ ਤਾਂ ਮੇਰਾ ਕੈਣ ਦਾ ਮਤਲਬ ਐ ਕਿ ਕਿ ਇਨਸਾਨਾਂ ਨੂੰ ਹਰ ਇੱਕ ਚੀਜ਼ ਅਜੇ ਸਬਜ਼ੀਆਂ ਨਾ ਹਰ ਇੱਕ ਸਬਜ਼ੀ ਖਾਣੀ ਚਾਈਦੀ ਹੈ ਹਰ ਇੱਕ ਸਬਜ਼ੀ ਦਾ ਟੇਸਟ ਲੈਣਾ ਚਈਦਾ। ਸੇਂਸ ਜਾਦਾ ਇੱਕੋ ਜਾਂ ਦੋ ਸਬਜੀਆਂ ਨੂੰ ਜਾਦਾ ਰਿਪੀਟ ਨੀ ਕਰਨਾ ਚਾਈਦਾ। ਮਤਲਬ ਕਿ ਜਿੰਨੀਆਂ ਵੀ ਹੈਗੀਆਂ ਸਾਰਿਆਂ ਨੂੰ ਲੈਣ ਵਾਰ ਟੱਚ ਕਰਨਾ ਚਾਈਦਾ, ਬਣਾਣਾ ਚਾਈਦਾ ਤੇ ਚਲੋ ਕਈ ਵਾਰ ਇਨਸਾਨ ਦੀ ਫੇਵਰੇਟ ਕੋਈ ਐਸੀਆਂ ਦੋ-ਤਿੰਨ ਸਬਜ਼ੀਆਂ ਹੁੰਦੀਆਂ ਹਨ ਜੇੜਾ ਇਨਸਾਨ ਨੂੰ ਉਨੂੰ ਜੈਦਾ ਖਾਣਾ ਪ੍ਰੈਫਰਂਸ ਕਰਦਾ ਕਿ ਹਾਂ ਮੈਨੂੰ ਜੈਦਾ ਖਾਣੀਆਂਨ ਜਾਂ ਕੀ ਇਨਸਾਨ ਨੂੰ ਸਬਜ਼ੀ ਬਣਾਣ ਨੂੰ ਕੋਈ ਜੈਦਾ ਦਿੱਕਤ ਨੀ ਆਂਦੀ ਜਲਦੀ ਬਣਦੀਐ ਤਾਂ ਕਰਕੇ ਇਨਸਾਨ ਉਨੂੰ ਜੈਦਾ ਰਿਪੀਟ ਕਰਦਾ।
ਬਿਲਕੁਲ-ਬਿਲਕੁਲ ਨਈ ਦੇਖੋ ਆਪ ਮੈਂ ਤਾਂ ਕੈਨੀ ਆ ਕਿ ਦੇਖੋ ਹਰੀ ਸਬਜ਼ੀਆਂ ਜਿੰਨੀ ਹੋਣੀ ਚਾਈਦੀ ਐ ਉਸ ਆਪਾਂ ਨੂੰ ਆਪਦੇ ਬੱਚਿਆਂ ਨੂੰ ਵੀ ਖਿਆਣੀ ਚਾਈਦੀ ਐ। ਕਿਉਂਕੀ ਹਰੀ ਸਬਜ਼ੀਆਂ ਵਿੱਚ ਤੲਨੂੰ ਪਤਾ ਈ ਐ ਕਿੰਨਾ ਕਾਰਬੋਹਾਈਡਰੇਟ ਸਬ ਕੁੱਛ ਪ੍ਰੋਟੀਨ ਸਬ ਆਇਰਨ ਵਗੈਰਾ ਕਿੰਨਾ ਹੁੰਦਾ ਐ ਓਰ ਤੋਂ ਓ ਸਾਡੀ ਸਿਹਤ ਲਈ ਕਿੰਨੀ ਵਦੀਆ ਹੁੰਦੀ ਐ ਓਰ ਦੇਖੋ ਇੱਕ ਤਾਂ ਸਾਨੂੰ ਸਬਜ ਜੇੜੀ ਸਬਜ਼ੀਆਂ ਆਪਾਂ ਖਾਨੇ ਆ ਯਾ ਫਰੂਟ ਖਾਨੇ ਆ ਓ ਮੌਸਮ ਦੇ ਅਕੋਰਡਿੰਗ ਵੀ ਖਾਣਾ ਚਾਈਦਾ ਐ। ਹੁਣ ਸਰਦੀਆਂ ਵਿੱਚ ਸਰਦੀਆਂ, ਸਰਦੀਆਂ ਵਿੱਚ ਕਿੰਨੀ ਸਬਜ਼ੀਆਂ ਹੁੰਦੀਆਂ ਨੇ ਓ ਪਾਲਕ ਹੋ ਗਈ ਜਿਵੇਂ ਮੇਥੀ ਹੋ ਗਈ ਓ ਸਾਡੀ ਸਿਹਤ ਲਈ ਵੀ ਦੇਖੋ ਕਿੰਨੀ ਵਦੀਆ ਹੁੰਦੀਆਂ ਨੇ। ਤਾਂ ਮੈਨੂੰ ਤਾਂ ਲੱਗਦਾ ਐ ਕਿ ਜਿਵੇਂ ਸੀਜ਼ਨੇਬਲ ਚੀਜ਼ਾਂ ਵੀ ਖਾਣੀ ਚਾਈਦੀਆਂ ਐ। ਓ ਤਾਂ ਸਾਨੂੰ ਜੈਦਾ ਵ ਫਾਇਦਾ ਕਰਦੀ ਐ।
ਹਾਂ, ਸਈ ਗੱਲ ਤੁਆਨੂੰ ਤੁਸੀਂ ਕਿਆ ਕਿ ਜੇੜੀ ਸੀਜ਼ਨਲ ਸਬਜ਼ੀ ਹੁੰਦੀ ਐ, ਫਰੂਟ ਹੁੰਦਾ ਏ ਸਾਨੂੰ ਖਾਣਾ ਚਾਈਦਾ ਐ ਵਦੀਆ ਰੈਂਦਾ। ਸਾਨੂੰ ਇਨਸਾਨ ਲਈ ਦੇਖੋ ਕੋਈ ਵੀ ਸਬਜ਼ੀ ਹੁਣ ਉਗਦੀ ਐ ਜਾਂ ਕੋਈ ਵੀ ਹਰ ਇੱਕ ਚੀਜ਼ ਦਾ ਨਾ ਇੱਕ ਵਾਰ ਮੌਸਮ ਹੋ ਹੁੰਦਾ ਠੀਕ ਐ ਨਾ ਉਸ ਮੌਸਮ ਤੇ ਓ ਚੀਜ਼ ਜੈਦਾ ਸਾਨੂੰ ਫਾਇਦਾ ਵੀ ਦਿੰਦੀ ਐ। ਤੇ ਓ ਵਦੀਆ ਵੀ ਰੈਂਦੀ ਓ ਕਿਂ ਆਪਣੇ ਮੌਸਮ ਦੇ ਇੱਕ ਫਰੈਸ਼ਿਜਮ ਨਾਲ ਹਰ ਚੀਜ਼ ਫਰੈਸ਼ ਮਿਲਦੀ ਐ, ਫਰੈਸ਼ ਫੂ ਫਰੂਟ ਮਿਲਦਾ ਉਸ ਮੌਸਮ ਤੇ ਫ ਫਰੈਸ਼ ਸਬਜ਼ੀ ਮਿਲਦੀ ਐ ਸਾਨੂੰ ਉਸ ਮੌਸਮ ਤੇ ਸਾਨ ਲੀ ਸਿਹਤ ਲਈ ਅੱਛਾ ਰੈਂਦਾ ਕਿਉਂ ਜੇ ਆਪਾਂ ਸਿਜ਼ਨਲ ਚੇਂਜ ਕਰਕੇ ਅੱਜ-ਕੱਲ ਆਈਟਮ ਮਿਲ ਜਾਂਦੀਆਂਨ ਸਬਜ਼ੀਆਂ ਫਰੂਟਸ ਮਿਲ ਜਾਂਦੇ ਬਟ ਓ ਓਸ ਟੈਮ ਇੰਨਾ ਬੈਨਫਿਟ ਨੀ ਹੁੰਦਾ ਇਨਾ ਜਿਤਨਾ ਵਦੀਆ ਆਪਣੇ ਸੀਜ਼ਨਲ ਟੈਮ ਤੇ ਬੈਨਿਫਿਟ ਦੇਖ ਓਵੀ, ਓ ਫਰੈਸ਼ ਹੁੰਦੀ ਐਨ ਆਪਣੇ ਸਿਜ਼ਨਲ ਤੇ ਜੈਦਾ। ਓਰ ਦੂਜੀ ਗੱਲ ਐ ਕਿ ਸਾਨੂੰ ਵਧੀਊਆ ਰੈਂਦਾ ਐ ਕਿ ਸਨ ਸਾਨ ਨੂੰ ਸੋਚ ਸਮਝ ਕੇ ਖਾਣਾ ਚਾਈਦੈ ਏ।
ਬਿਲਕੁਲ-ਬਿਲਕੁਲ, ਤੁਸੀਂ ਠੀਕ ਕਿਆ। ਹੁਣ ਜਿਵੇਂ ਤੁਸੀਂ ਕਿਆ ਕਿ ਜਿਵੇਂ ਸੀਜਨੇਬਲ ਸਬਜ਼ੀਆਂ ਹੁੰਦੀਆਂ ਨੇ ਓ ਸਾਡੀ ਸਿਹਤ ਲਈ ਵਦੀਆ ਹੁੰਦੀ ਐ। ਆਪਾਂ ਦੇਖੋ ਤੁਸੀਂ ਕਿਆ ਕਿ ਮਤਲਬ ਬੇਬੋਸਮੀ ਸਬਜ਼ੀਆਂ ਵੀ ਮਿਲ ਜਾਂਦੀਆਂ ਨੇ ਸਾਨੂੰ। ਪਰ ਓ ਦੇਖੋ ਕਿਸੇ ਤਰ੍ਹਾਂ ਦੇ ਕੈਮੀਕਲਸ ਵਗੈਰਾ ਲਾ ਕੇ ਈ ਬਣਾਏ ਜਾਂਦੇ ਨੇ ਓ ਦੇਖੋ ਸਾਡੀ ਸਿਹਤ ਲਈ ਵਦੀਆ ਵੀ ਨਈ ਹੁੰਦੀਆਂ। ਤਾਂ ਮੈਨੂੰ ਤਾਂ ਲੱਗਦਾ ਐ ਕਿ ਜੇੜਾ ਵੀ ਆਪਾਂ ਖਾਣਾ ਖਾਂਦੇ ਆ ਓ ਸਾਨੂੰ ਮਤਲਬ ਸੀਜ਼ਨ ਦੇ ਅਕੋਰਡਿੰਗ ਖਾਣਾ ਚਾਈਦੈ। ਇੱਕ ਆਪਦੀ ਹੈਲਥ ਦੇ ਅਕੋਰਡਿੰਗ ਕਿ ਕੋਈ ਵੱਡਾ ਐ ਕਿ ਬਜ਼ੁਰਗ ਐ, ਓਦੇ ਅਕੋਰਡਿੰਗ ਖਾਣਾ ਚਾਹੀਦੈ। ਓਰ ਮੈਨੂੰ ਤਾਂ ਲੱਗਦਾ ਕਿ ਜਿਵੇਂ ਖਾਣੇ ਦੀ ਜੇੜੀ ਆ ਟਾਈਮਿੰਗ ਐ ਓ ਵੀ ਸਾਡਾ ਫਿਕਸ ਹੋਣਾ ਚਾਈਦਾ। ਤਾਂ ਕਿ ਸਾਨੂੰ ਪਤਾ ਹੋਵੇ ਕਿ ਇਸ ਟਾਈਮ ਤੇ ਆਪਾਂ ਐ, ਖਾਣਾ ਤਾਂ ਸਾਡਾ ਜੇੜਾ ਅਹ ਸਵਾਸਥ ਐ ਓ ਵੀ ਵਧੀਆ ਰੈਂਦੈ ਸਾਡੀ ਹੈਲਥ ਵੀ ਕਿੰਨੀ ਵਧੀਆ ਰੈਂਦੀ ਐ, ਇਨ ਸਭ ਚੀਜ਼ਾਂ ਨਾਲ
ਓ ਤਾਂ ਤੁਸੀਂ ਵਧੀਆ ਦੱਸਿਆ ਕਿ ਖਾਣ ਦਾ ਵੀ ਟਾਈਮ ਫਿਕਸ ਹੋਣਾ ਚ ਚਾਈਦਾ ਬਹੁਤ ਵਧੀਆ ਗੱਲਾਂ ਤੁਸੀਂ ਦੱਸੀਆਂ ਮੈਨੂੰ ਮੈਂ ਏਨਾਂ ਗੱਲਾਂ ਤੇ ਥੋੜ੍ਹਾ ਜਿਹਾ ਧਿਆਨ ਕਰਾਂਗਾ। ਕਿ ਹਾਂ ਥੋੜ੍ਹਾ ਆਪਣੀ ਡਾਇਟ ਸਈ ਕਰਾਂਗਾ। ਫਰੂਟ ਸਬਜ਼ੀਆਂ ਦੇ ਬਾਰੇ ਥੋੜਾ ਹੋਰ ਰਿਸਰਚ ਕਰਾਂਗਾ, ਹੋਰ ਦੇਖਾਂਗੇ ਕੋਈ ਸਬਜ਼ੀ ਕਿੰਨੀ ਵਧੀਆ ਬਣਦੀ ਹੈ, ਜਾਂ
ਹ
ਕੇੜੇ ਹੋਰ ਤਰੀਕੇ ਕਿ ਨਾ ਬਣਦੀ ਹੈ ਕੋਸ਼ਿਸ਼ ਕਰਾਂਗਾ। ਮੈਂ ਵੀ ਤੇ ਵਧੀਆ ਲੱਗਿਆ। ਮੈਨੂੰ ਤੁਆਡੇ ਤੋਂ ਕੁੱਛ ਸਿੱਖਣ ਨੂੰ ਮਿਲਿਆ ਸਸ ਸ੍ਰੀ ਅਕਾਲ।
ਤਾਹੀ।